ਹੈਲੋ ਹੈਲੋ
ਹਾਂਜੀ ਸ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
ਹੋਰ ਕੀ ਹਾਲ ਏ?
ਵਧੀਆ ਵਧੀਆ ਤੁਸੀਂ ਸੁਣਾਓ।
ਠੀਕ ਹੈ ਜੀ ਠੀਕ ਤੁਸੀਂ ਸੁਣਾਓ ਠੀਕ ਸਭ ਬੱਚੇ ਹੋਰ ਹੋ ਗਏ ਵੇਲੇ ਰੋਟੀ ਪਾਣੀ ਖਾਲੀ ਹਾਂਜੀ--ਹਾਂਜੀ। ਸਭ ਠੀਕ ਹੈ।
ਹਾਂ ਮੈਂ ਫੋਨ ਕੀਤਾ ਸੀ ਮੈਂ ਕਿਹਾ ਤੁਹਾਡੇ ਕੋਲ ਪੁੱਛਾ ਤੁਹਾਡੇ ਨਹੀ ਉਧਰ ਥੋੜਾ ਪਾੜੀ ਪਾਸਾ ਜਿਵੇਂ ਕਸ਼ਮੀਰੀ ਚੀਜ਼ਾਂ ਬਣਦੀਆਂ ਕਸ਼ਮੀਰੀ ਕਿਨੇ ਡੀਸੀਸ਼ ਬਣਦੀਆਂ ਨਾ ਬੜੀਆਂ। ਸੁਵਾਦ-ਸੁਵਾਦ ਤੇ ਉਹ ਮਨ ਪਤਾ ਹੈ ਕਿ ਅੱਜ ਕੱਲ੍ਹ ਜਿਵੇਂ ਜਿਵੇਂ ਜੀਅ ਨਹੀਂ ਕਰਦਾ ਕੋਈ ਚੀਜ਼ ਖਾਂਦਾ ਤਾਂ ਉੱਧਰ ਅਲੱਗ ਤਰ੍ਹਾਂ ਦੇ ਦਮ ਆਲੂ ਹੋ ਗਏ ਹੋਰ ਵੀ ਕਈ ਤੁਹਾਡੇ ਉੱਧਰ ਦੀਆਂ ਤਾਂ ਕਸ਼ਮੀਰੀ ਚੀਜ਼ਾਂ ਨਾ ਅਲੱਗ ਬਣਾਉਣ ਦਾ ਤਰੀਕਾ ਹੁੰਦਾ। ਹਾਂ ਤੇ ਦੱਸੋ ਸਾਨੂੰ ਕਿਸੇ ਚੀਜ਼ ਦੀ ਰੈਸਪੀ ਦੱਸੋ ਦਮ ਆਲੂ ਦੀ ਦੱਸੋ। ਉਹ
ਦਮ ਆਲੂ ਮਤਲਬ ਜ ਬਣਾਣੇ ਜਦੋਂ ਤੇ ਆਲੂ ਜਿਹੜੇ ਨਾ ਜਿਵੇਂ ਬੇਬੀ ਪਟੈਟੋ ਹੁੰਦੇ ਨਾ ਜਿਹੜੇ ਛੋਟੇ-ਛੋਟੇ ਆਲੂ ਉਹ ਲੈਣੇ ਹੁੰਦੇ ਅਸੀਂ ਹਾਂ ਛੋਟੇ -ਛੋਟੇ ਮਤਲਬ ਛੋਟੇ ਆਲੂ ਹੁ ਜ਼ਿਆਦਾ ਸਹੀ ਰਹਿੰਦੇ ਵੈਸੇ ਹੁਣ ਤੇ ਮੀਡੀਅਮ ਵੀ ਚਲੋ ਲਲੋ ਚਾਹੇ ਹਾਂਜੀ ਉਹਨਾਂ ਨੂੰ ਮਤਲਬ ਛਿੱਲ ਕੇ ਤੇ ਕਰ ਦੇਣਾ ਫਰਾਈ ਕਰ ਦੇਣਾ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਉਹ ਨੂੰ ਫਰਾਈ ਕਰ ਹਾਂਜੀ ਫਰਾਈ ਕਰਨੇ ਆ ਨਾ ਆਲੂ ਚੰਗੇ ਪੂਰੇ ਲਾਲ ਬਰਾਊਨ ਹਾਂ ਨਹੀਂ- ਨਹੀਂ ਕੱਟਣੇ ਨਹੀਂ- ਕਟਣੇ ਨੀ- ਕਟਣੇਨੀ ਵੈਸੇ ਨਹੀਂ ਹਾਂ ਬੋਯਲ- ਬੋਯਲ ਬੁਆਇਲ ਕਰਨੇ ਆ- ਬੁਆਇਲ ਲੇਕਨ ਪੂਰਾ ਬੁਆਇਲ ਨਹੀਂ- ਕਰਨਾ ਜਿਵੇਂ ਅਸੀਂ ਦੋ ਵਿਸਲਾਂ ਕਰਾਉਂਦੇ ਹਾਂ ਬੁਆਇਲ ਲਈ ਤੇ ਉਹਨੂੰ ਇੱਕ ਵਿਸਲ ਕਰਾ ਲੋ।
ਠੀਕ ਹੈ।
ਹਾਂਜੀ ਬੋਆਇਲ ਕਰਕੇ ਫਿਰ ਸ਼ ਹਾਂ ਛਿਲਕਾ ਉਤਾਰ ਕੇ ਤੇ ਫਿਰ ਫਰਾਈ ਕਰਨੇ ਆ ਗਈ ਵੈਸੇ ਮੈਂ ਵੇਖਿਆ ਉਹ ਵੀ ਉੰਝ ਵੀ ਕਰ ਲੈਂਦੇ ਆ ਪਰ ਨਹੀਂ ਬੁਆਇਲ ਕੀਤੇ ਹੋਏ ਜ਼ਿਆਦਾ ਸਹੀ ਰਹਿੰਦੇ ਆ। ਉਹ ਤਾਂ ਸ਼ਿਲਕਾ ਉਤਾਰ ਕੇ ਕਿ ਉਨ੍ਹਾਂ ਨੂੰ ਫਿਰ ਫਰਾਈ ਕਰ ਲੋ ਫਰਾਈ ਅੱਛੇ ਕਰ ਨਯਾ ਬਈ ਡੀਪ ਫ੍ਰਾਈ ਬਈ ਪੂਰੇ ਬਰਾਊਨ- ਬਰਾਊਨ ਹੋਜ ਬਲੈਕ ਨਹੀਂ ਹੋਣੇ ਚਾਹੀਦੇ। ਬਰਾਊਨ ਹੋ ਜਾਣ ਗੋਲਡ ਹਾਂਜੀ ਹਮ ਤੇ ਫਿਰ ਉਸ ਉਸ ਤੋਂ ਬਾਅਦ ਬਸ ਉਹਨਾਂ ਦੇ ਮਸਾਲੇ ਥੋੜ੍ਹੇ ਹੁੰਦੇ ਆ ਬਈ ਖੜੇ ਮਸਾਲੇ ਜਿਹੜੇ ਸਾਰੇ ਮੋਟੀ ਇਲਾਚੀ ਹੋ ਗਈ ਦਾਲਚੀਨੀ, ਲਾਚੀ, ਲੌਗ ਉਹ ਸੁੰਡ ਮੇਨ ਹੁੰਦੀ ਸੁੰਡ, ਹੀਗ ਇਹ ਚੀਜ਼ਾਂ ਸਾਰੀਆਂ। ਪਾਣੀਐ ਬਈ ਇਹੀ ਲੈਣੀ ਹੈ ਇਹਨਾਂ ਨੂੰ ਤ ਤੇਲ ਖੁੱਲਾ ਚਾਹੀਦਾ। ਤੇਲ ਖੁਲਾ ਮੇਨ ਸੁੰਡ, ਸੌਂਫ, ਹਿੰਗ ਇਹ ਤਿੰਨ ਚੀਜ਼ਾਂ ਜਿਹੜੀਆਂ ਕਸ਼ਮੀਰੀਆਂ ਦੇ ਖਾਣੇ ਵਿੱਚ ਜ਼ਮੀਨ ਮਤਲਬ ਮਸਾਲਾ ਹੈ ਇਹਨਾਂ ਦਾ ਹਾਂ ਵੈਸੇ ਤਾਂ ਇਹਨਾਂ ਦੇ ਮਸਾਲੇ ਥੋੜੇ ਅਲੱਗ ਵੀ ਹੁੰਦੇ ਆ। ਪਰ ਅਸੀਂ ਚਲੋ ਇਹੀ ਵਰਤ ਵਰਤ ਲੈਨੇ ਆ ਆਮ ਵਰਤੋਂ ਲਈ। ਹਾਂ ਇਹਨਾਂ ਦੀਆਂ ਮਿਰਚਾਂ ਵਗੈ ਵੀ ਅਲੱਗ ਹੁੰਦੀਆਂ ਮਿਲ ਜਾਂਦੀਆਂ ਬਜ਼ਾਰੋਂ ਵੈਸੇ ਆਮ ਅੱਜ ਕੱਲ ਤੇ ਮਿਰਚ ਵੀ ਬੜੀ ਤਰ੍ਹਾਂ ਦੀ ਹੈ। ਹਾਂਜੀ ਬਸ ਸੌਂਫ ਹਿੰਗ, ਸੁੰਡ ਇਹ ਤਿੰਨ-ਤਿੰਨ ਚੀਜ਼ਾਂ ਤੇ ਮੇਨ ਲੈਣੀਆਂ ਨਾ ਹਾਂ ਤੇ ਬਾਕੀ ਜੀਰਾ ਪਾਓ ਇਹਨਾਂ ਸਾਰਿਆਂ ਨੂੰ ਤੇਲ ਚ ਕਰਕੇ ਅਹ ਲਾਲ ਮਿਰਚ ਪਾਨੀ ਹੈ ਹਲਦੀ ਨੀ, ਹਲਦੀ ਨੀ ਪਾਉਂਦੇ ਇਹਦੇ ਚ। ਹਲਦੀ ਘੱਟ ਪਾਉਂਦੇ ਆ ਹਲਦੀ ਨੀ ਪਾਂਦੇ। ਨਮਕ ਮ ਦੇ ਵਿੱਚ ਦਹੀਂ ਪਾਨਾ ਦਹੀਂ ਜਿਹੜਾ ਨਾ ਉਹ ਮੈਸ਼ ਕਰਕੇ ਪਾਨਾ ਦਹੀਂ ਇਸ ਤਰ੍ਹਾਂ ਡਾਇਰੈਕਟ ਨੀ ਪਾ ਦੇਣਾ ਦਹੀਂ ਨੂੰ ਪਹਿਲਾਂ ਕਰ ਲੈਣਾ ਮੈਸ਼। ਚੰਗੀ ਤਰ੍ਹਾਂ ਬਈ ਉਹਦਾ ਸਾਰਾ ਸਮੂਥ ਕਰ ਲੈਣਾ ਨਾ ਦਹੀਂ ਨੂੰ।
ਠੀਕ ਹੈ-ਠੀਕ ਹੈ, ਠੀਕ ਹੈ।
ਤੇ ਫਿਰ ਦਹੀਂ ਵਿੱਚ ਪਾ ਦੋ ਮਸਾਲੇ ਚ ਬ ਤੇਲ ਤੇ ਮਸਾਲੇ ਚ। ਤੇ ਥੋੜਾ ਉਹਨੂੰ ਕਰਦੋ ਮਿਕਸ ਚੰਗੀ ਤਰ੍ਹਾਂ ਬਈ ਜਿਹੜਾ ਇੱਕ ਤਰ੍ਹਾਂ ਦਾ ਹੋਜੇ ਸਾਰਾ
ਠੀਕ ਹੈ ਜੀ।
ਕਈ ਦੇ ਵਿੱਚ ਪਿਆਜ਼ ਟਮਾਟਰ ਵਾਲੇ ਵੀ ਬਣਾ ਲੈਂਦੇ ਵੈਸੇ ਨਹੀਂ ਦਮ ਆਲੂ ਤੇ ਸਿੰਪਲ ਹੀ ਹੁੰਦੇ ਵੈਸੇ ਇਹੀ ਮਸਾਲਾ ਹੁੰਦਾ ਤੇ ਕਈ ਵਿੱਚ ਟਮਾਟਰ ਦੀ ਪਿਊਰੀ ਵੈਸੇ ਪਾ ਲੈਂਦੇ ਆ ਤੁਹਾਡੀ ਮਰਜ਼ੀ ਏ ਪਾ ਨਿਆਏ ਤੇ ਪਾਾਲੋ ਵੀ ਪਿਊਰੀ ਬਣਾ ਕੇ ਪਾਉਣੀ ਟਮਾਟਰ ਦੀ ਪਿਆਜ ਨੀ ਪਾਣਾ
ਅੱਛਾ ਜੀ ਹਾਂ ਤੁਹਾਡਾ ਤਰੀਕਾ ਬਹੁਤ ਵਧੀਆ ਲੱਗਦਾ ਪਿਆ ਮਤਲਬ ਬਣਨ 'ਚ ਹੀ ਲੱਗਦੇ ਪਏ ਬੜੇ ਸਵਾਦ ਬਣਨਗੇ ਹਾਂਜੀ
ਪਾਣੀ ਪਾ ਲਓ ਪਾਣੀ ਥੋੜ੍ਹਾ ਰਿਜਾ ਕੇ ਤੇ ਫਿਰ ਜਿਹੜੇ ਜਿਹੜੇ ਤੁਸੀਂ ਆਲੂ ਫਰਾਈ ਕੀਤੇ ਨਾ ਉਹਨਾਂ ਦੇ ਵਿੱਚ ਸ਼ੇਕ ਕਰ ਲਣੇ ਬਾਅਦ ਚ ਕੋਈ ਫੋਕ ਲੈ ਕੇ ਜਾਂ ਟੂਥਪਿਕ ਲੈ ਕੇ ਨਾ ਉਹ ਥੋੜੇ ਥੋੜੇ ਇੰਝ ਵਿੱਚ ਮਾਰ ਲੈਣੇ ਹਾਂ ਕਿਉਂਕਿ ਉਹ ਫਿਰ ਸ਼ੇਕ ਹੋਣਗੇ ਤੇ ਸਾਰਾ ਮਸਾਲਾ ਉਹਨਾਂ ਦੇ ਵਿੱਚ ਜਾਏਗਾ
ਠੀਕ ਹੈ ਠੀਕ ਹੈ ਬਹੁਤ ਅੱਛਾ ਤਰੀਕਾ ਦੱਸਦੇ ਪਏ ਹੋ ਤੁਸੀਂ ਬਣਾ ਮੇਰਾ ਮਨ ਕਰ ਰਿਹਾ ਬਣਾਉਣ ਦਾ ਹਾਂ
ਬਣਾ ਲਓ ਵੀ ਸਵਾਦ ਬਣਦੇ ਆ ਚਾਹੇ ਸਿੰਪਲ ਐਸੀ ਮਸਾਲੇ ਵਾਲੇ ਵੀ ਬਣਾਓਗੇ ਇਹ ਵੀ ਸਵਾਦ ਬਣਦੇ ਆ ਬਈ ਦਾਲਚੀਨੀ ਮੋਟੀ ਇਲਾਇਚੀ ਲੌਂਗ ਇਹ ਸਭ ਕੁਛ ਪਾਣਾ ਜੋ ਵੀ ਮਸਾਲੇ ਇੱਕ ਉਹ ਪੱਤੇ ਜਿਹੜੇ ਹੁੰਦੇ ਤੇਜ ਪੱਤਾ ਕਹਿੰਦੇ ਆ ਹਾਂਜੀ ਹਾਂ ਫਿਰ ਮੇਥੀ ਪਾ ਲਓ ਉੱਪਰ ਸੁੱਕ ਸੁੱਕੀ ਮੇਥੀ ਹੁੰਦੀ ਉਹਨਾ ਨੂੰ ਫ਼ਿਰ ਮਤਲਬ ਗੜਕਾ ਆਣ ਦੇਣਾ ਥੋੜਾ ਪਹਿਲਾਂ ਤੇਜ਼ ਕਰ ਲੋ ਫਿਰ ਹਲਕਾ ਦਸ ਪੰਦਰਾਂ ਮਿੰਟ ਹਲਕੇ ਤੇ ਕਰਲੋ ਬਸ ਪੂਰੇ ਚੰਗੀ ਤਰ੍ਹਾਂ ਥੋੜੀ ਗ੍ਰੈਵੀ ਘੱਟ ਜਾਏਗੀ ਪਾਣੀ ਥੋੜਾ ਘੱਟ ਜਾਏਗਾ ਮਸਾਲਾ ਆਲੂਆਂ ਦੇ ਵਿੱਚ ਰਚ ਜਾਏਗਾ ਨਾ ਫਿਰ ਹੋਰ
ਠੀਕ ਹੈ ਠੀਕ ਹੈ ਅੱਛਾ ਜੀ ਬਹੁਤ ਸਵਾਦ ਬਣਾਇਆ
ਤੇ ਜਿਆਦਾਤਰ ਚਾਵਲ ਨਾਲ ਹੀ ਬਣਾਉਂਦੇ ਆ
ਬਿਲਕੁਲ ਮੈਂ ਬਣਾਣੇ ਜੇ ਮੇਰੇ ਬੱਚੇ ਨਾ ਬਿਲਕੁਲ ਅੱਜ ਕੱਲ੍ਹ ਦੀਆਂ ਸਬਜ਼ੀਆਂ ਨਹੀਂ ਜਿਹੇ ਖਾਂਦੇ
ਹਮ ਤੇ ਇੱਕ ਹਾਂਜੀ ਹਾਂ ਆ ਨਹੀਂ ਮੈਂ ਵੀ ਬਣਾਉਣੇ ਮੇਰੇ ਵੀ ਬੱਚੇ ਕੱਲ ਪਰਸੋਂ ਕਹਿ ਰਹੇ ਸੀ ਬਣਾਣਾ ਮੰਮੀ ਮੈਂ ਕਿਹਾ ਚੱਲ ਬਣਾਵਾਂਗੀ ਹਾਂ ਥੋੜਾ ਟਾਈਮ ਜ਼ਰੂਰ ਲੱਗਦਾ ਹਾਂ ਕਿਉਂਕਿ ਫਰਾਈ ਵਗੈਰਾ ਕਰਨੇ ਹੁੰਦੇ ਫਿਰ ਬੋਆਇਲ ਵੀ ਕਰਨਾ ਫਰਾਈ ਵੀ
ਹਾਂ ਇਹ ਅੱਛੀ ਚੀਜ਼ ਬਣਾਓ ਤਾਂ ਉਹਨੂੰ ਟਾਈਮ ਤਾਂ ਲੱਗੇਗਾ ਹੀ ਜੇ ਕੁਛ ਅੱਛਾ ਬਣਾਉਣ ਦਾ ਨੂੰ ਟਾਈਮ ਤਾਂ ਲੱਗਦਾ ਹੀ ਹੈ ਹਾਂ
ਤੇ ਇੱਕ ਸਾਡੇ ਬੰਦੇ ਜੇ ਜਿਹੜੇ ਉਹ ਕਮਲ ਕ ਕੱਕੜੀ ਜਿਹਨੂੰ ਕਹਿੰਦੇ ਆ ਨੰਦੜੂ ਸਾਡੇ ਇੱਥੇ ਉਹਨੂੰ ਨੰਦੜੂ ਹਾਂ ਭੇ ਪੰਜਾਬੀ ਚ ਹਾਂਜੀ ਹਾਂ ਪੰਜਾਬੀ ਚ ਭੇ ਉਝ ਕਮਲ ਕੱਕੜੀ ਤੇ ਕਸ਼ਮੀਰੀਆਂ ਚ ਨੰਦੜੂ ਕਹਿੰਦੇ ਉਹਨੂੰ ਸਾਡੇ ਇੱਧਰ ਉਹਨੂੰ ਨੰਦੜੂ ਬੋਲਦੇ ਆ। ਉਹ ਵੀ ਕਸ਼ਮੀਰੀਆਂ ਦੀ ਬੜੀ ਇੱਕ ਵਧੀਆ ਸਬਜ਼ੀ ਏ ਹਮ। ਹਾਂ ਉਹਨੂੰ ਵੀ ਪਹਿਲਾਂ ਮਤਲਬ ਕੱਟ ਕੇ ਧੋ, ਧੋ ਕੇ ਚੰਗੀ ਤਰ੍ਹਾਂ ਤੇ ਮੋਟੇ-ਮੋਟੇ ਪੀਸ ਕਰਕੇ ਤੇ ਉਹਨਾ ਨੂੰ ਵੀ ਪਹਿਲਾਂ ਬੋਆਇਲ ਕਰ ਲੈਣਾ। ਬੁਆਇਲ ਕਰ ਲਿਆ ਥੋੜਾ ਨਮਕ ਪਾ ਕੇ ਤੇ ਮਸਾਲੇ ਉਹਦੇ ਵਿੱਚ ਵੀ ਇਹੀ ਸਾਰੇ ਪੈਣੇ ਆ ਮੋਟੀ ਇਲਾਚੀ
ਠੀਕ ਹੈ, ਠੀਕ ਹੈ ਬੋਲੋ, ਬੋਲੋ।
ਮੋਟੀ ਲਾਚੀ, ਜੀਰਾ, ਮਸਾਲਾ ਸਾਰੇ, ਸਾਰੇ ਭੁੰਨ ਕੇ ਨਾ ਹਾਂ ਭੁੰਨਨੇ ਆ ਸਾਰੇ ਇਸ ਤਰ੍ਹਾਂ ਹੀ ਦਮ ਆਲੂ ਵਰਗਾ ਹੀ ਮਸ ਮਸਾਲਾ ਪੈਣਾ ਲੇਕਿਨ ਇਹ-ਇਹ ਸਾਡੀ ਮਰਜ਼ੀ ਹੈ ਕਿ ਅਸੀਂ ਇਹਨਾਂ ਨੂੰ ਚਿ ਇਹਨਾਂ ਨੂੰ ਅਸੀਂ ਚਿੱਟੇ ਰੰਗ ਦਾ ਬਣਾਉਣਾ ਉਹ ਦਹੀਂ ਵਾਲੇ ਬੋਲਦੇ ਆ ਇਹਨਾਂ ਨੂੰ ਜਖਣੀ ਉਹ ਬੋਲਦੇ ਜਖਣੀ ਹਾਂਜੀ ਰ ਇਹਦੇ ਵਿੱਚ ਦਹੀਂ ਜ਼ਿਆਦਾ ਪਏਗਾ ਜਿਵੇਂ ਅਸੀਂ ਪਹਿਲਾਂ ਮਸਾਲੇ ਚ ਚੰਗੀ ਧਰਾਂ ਨੂੰ ਕਰ ਲੈਣਾ। ਭੁੱਲ ਕੇ ਤੇ ਇੱਕ ਵਿਸਲ ਚਾਹੇ ਦਵਾ ਲੋ ਕੂੱਕਰ ਕਿਉਂਕਿ ਥੋੜਾ ਟਾਈਮ ਲੱਗਦਾ ਨਾ ਇਹਨਾਂ ਨੂੰ ਤੇ ਫੇਰ ਦਹੀਂ ਨੂੰ ਵੀ ਚੰਗੀ ਤਰ੍ਹਾਂ ਮੈਸ਼ ਇਸ ਕਰਕੇ ਦਹੀਂ ਚ ਵੀ ਥੋੜੇ ਥੋੜੇ ਮਸਾਲੇ ਪਾਲੋ ਮਤਲਬ ਮਸਾਲੇ ਨੂੰ ਵੰਡ ਲੋ ਅੱਧਾ ਮਸਾਲਾ ਤੁਸੀਂ ਤੜਕੇ ਚ ਪਾਲੋ ਤੇ ਅੱਧੇ ਮਸਾਲੇ ਤੁਸੀਂ ਦਹੀਂ ਚ ਪਾਲੋ। ਜਿਵੇਂ ਜੀਰਾ ਹੋ ਗਿਆ, ਮੇਥੀ ਹੋ ਗਈ, ਮ ਮਿਰਚ ਹੋ ਗਈ ਹਾਂ ਮਸਾਲੇ ਹੋ ਗਏ ਗਰਮ ਮਸ ਸਾਲਾ ਹੋ ਗਿਆ ਉਹ ਦਹੀਂ ਚ ਵੀ ਮਿਕਸ ਕਰਕੇ ਨਾ ਜਦੋਂ ਇਹ ਬਣ ਜਾਣ ਤੇ ਉਪ ਉੱਪਰ ਹੀ ਪਾ ਦੋ ਇੰਝ ਤੇ ਪਾ ਕੇ ਬਸ ਥੋੜਾ ਜਿਹਾ ਇਹਨੂੰ ਗੜਕਾ ਦਵਾਉਣਾ ਬਿਸਲ ਨੀ ਦਵਾਉਣੀ ਦਹੀਂ ਪਾ ਕੇ ਬਿਸਲ ਨੀ ਕਰਨੀ।
ਅੱਛਾ ਜੀ।
ਹੋਣ ਵੀ ਇੱਕ ਦੋ ਬੁਆਇਲ ਕਰਾਣੇ ਆ। ਜਿਹਦੇ ਵਿੱਚ ਫੇਰ ਥੋੜ੍ਹੀ ਦੇਰ ਦਮ ਰੱਖ ਰੱਖਦੇ ਹੋ ਤੇ ਇਹ ਵੀ ਬੜੇ ਸ ਸਵਾਦ ਬਣਦੇ ਉਹ ਵੀ ਬੜੇ ਵਧੀਆ ਬਣਦੇ।
ਨਹੀਂ ਬਣਾਏ ਜੇ। ਘਰ ਫਿਰ ਵੀ ਪਤਾ ਨੀ ਸਾਡੇ ਬੰਦੇ ਹੁੰਦੇ ਸੀਗੇ ਇੱਧਰ ਅਸੀਂ ਕਦੀ ਨੀ ਬਨਾਏ ਨਾ ਪਤਾ ਨੀ ਬੱਚਿਆਂ ਨੂੰ ਪਸੰਦ ਹੀ ਨਹੀਂ ਹੈਗੇ ਤੇ ਫਿਰ ਕਹਿੰਦਾ ਕੀ ਬਣਾਈ ਐ ਥੋੜੇ ਮਹਿੰਗੇ ਵੀ ਸਮਝੋ ਮਿਲਦੇ ਜੇ
ਮੈਂ ਵੀ ਸ਼ੁਰੂ-ਸ਼ੁਰੂ ਚ ਬਣਾਉਂਦੀ ਰਹੀ ਹਾਂ। ਲੇਕਿਨ ਹੁਣ ਤੇ ਜਿਵੇਂ ਨਜ਼ਰ ਹੀ ਘੱਟ ਆ ਰਹੇ ਹ।
ਹਾਂ ਉਹੀ ਨਾ ਥੋੜੇ ਚੀਜ਼ ਮਹਿੰਗੀ ਵੀ ਹੋ ਗਈ ਸੀ ਜੇ ਤੇ ਫਿਰ ਜੋ ਬੱਚੇ ਖਾਂਦੇ ਨੀ ਹੈ ਤੇ ਸੋਚੀ ਤਾਂ ਕਿ ਆਈਏ ਅਤੇ ਇਨਾ ਖਰਚਾ ਵੀ ਉੱਤੇ ਸਮਾਨ ਵੀ ਪਾਈਏ ਅਤੇ ਫਿਰ ਬੱਚੇ ਫਿਰ ਨਖਰਾ ਕਰ ਦਿੰਦੇ ਆ ਅਤੇ ਚਲੋ ਕੋਈ ਨਹੀਂ ਥੋੜ੍ਹਾ ਜਿਹਾ ਤਾਂ ਟੇਸਟ ਕਰ ਬਣਾਵਾਂਗੇ ਥੋੜ੍ਹੇ ਜਿਹੇ ਅਤੇ ਬਣਾਵਾਂਗੇ ਵੇਖਾਂਗੇ ਆਪ ਹੀ ਖਾਵਾਂਗੇ ਬੱਚੇ ਨਹੀਂ ਖਾਣਗੇ ਤਾਂ ਆਪ ਹੀ ਖ
ਇੱਕ ਅੱਧਾ ਹੀ ਪੀਸ ਲਿਆਓ ਨਾ ਹਾਂ ਨਹੀਂ ਹੁਣ ਤੁਹਾਨੂੰ ਦੱਸਿਆ ਨਾ ਹੁਣ ਮੈਨੂੰ ਵੀ ਹੋ ਗਿਆ ਕਿ ਇਹ ਦੋ ਸ ਬਣਾਵਾਂਗੇ
ਹਾਂ ਉਹ ਮੌਸਮ ਹੋਇਆ ਨਾ ਹਾਂ ਬਿਲਕੁਲ ਬੱਚੇ ਬਿਲਕੁਲ ਟੀਂਡੇ ਤੋਰੀਆਂ ਇਹੋ ਜਿਹੀਆਂ ਚੀਜ਼ਾਂ ਤਾਂ ਬੱਚੇ ਬਿਲਕੁਲ ਖਾਣਾ ਪਸੰਦ ਨਹੀਂ ਕਰਦੇ ਤੇ ਬਸ ਉਹਦਾ ਰਾਜਮਾਂ ਬਣਾ ਲਓ ਕਦੀ ਛੋਲੇ ਬਣਾ ਲਉ ਕਦੀ ਹਰ ਹਰ ਦੀ ਦਾਲ ਚਾਵਲ ਖਾਣਾ ਪਸੰਦ ਕਰਦੇ ਜੇ ਬੱਚੇ ਬਣਾ ਲੋ
ਹਾਂਜੀ ਹਾਂ ਪਰ ਨਹੀਂ ਨਾ ਸਬਜ਼ੀਆਂ ਵੀ ਜ਼ਰੂਰੀ ਹੈ ਨਾ ਸਬਜ਼ੀ ਵੀ ਚਾਹੀਦੀ ਹੈ ਬੱਚੇ ਨੀ ਨਾ ਸਮਝਦੇ ਪਰ ਹਾਂ ਨਹੀਂ ਨਹੀਂ ਮੈਂ ਅੱਜ ਸਗੋਂ ਭਾਈ ਸਾਹਿਬ ਦੀ ਕਥਾ ਲੱਗੀ ਦੀ ਸੀ ਉਹਨਾਂ ਨੂੰ ਮਤਲਬ ਚਲਦੇ ਫਿਰਦੀ ਹੋਈ ਮੈਂ ਸੁਣਦੀ ਪਈ ਸੀ ਤੇ ਉਹ ਭਾਈ ਸਾਹਿਬ ਕਹਿ ਰਹੇ ਸੀ ਕਿ ਜਿਹੜੀ ਕੁਦਰਤ ਵੱਲੋਂ ਜਿਹੜੇ ਫਰੂਟ ਸਬਜ਼ੀਆਂ ਬਣੀ ਦੀ ਬਾਹਰ ਦੀ ਬਾਹਰ ਦੀਆਂ ਉਹੀ ਖਾਣੀਆ ਚਾਹੀਦੀਆਂ ਜਿਵੇਂ ਕਹਿੰਦੇ ਮੈਂ ਕਿਸੇ ਵਿਆਹ ਗਿਆ ਮੈਂ ਵੇਖਿਆ ਬਈ ਹਦਵਾਣਾ ਪੋਹ ਦੇ ਮਹੀਨੇ ਚ ਲੋਕੀ ਖਾ ਰਹੇ ਆ ਅੰਬ ਪੋਹ ਦੇ ਮਹੀਨੇ ਖਾ ਰਹੇ ਆ ਪਰ ਕਹਿੰਦੇ ਗਲਤ ਮੈਨੂੰ ਬੜੇ ਮਤਲਬ ਬੜੀ ਸਹੀ ਗੱਲ ਲੱਗੀ ਕਹਿੰਦੇ ਸਰੀਰ ਨੂੰ ਜਿਹੜੀ ਚੀਜ਼ ਜਿਸ ਵੇਲੇ ਚਾਹੀਦੀ ਨਾ ਉਸ ਵੇਲੇ ਹੀ ਉਹਨੂੰ ਦੇਣੀ ਚਾਹੀਦੀ ਹੈ ਜੇ ਉਹ ਫਲ ਜਿਹੜੇ ਉਹ ਗਰਮੀਆਂ ਦੇ ਆ ਨਾ ਗਰਮੀਆਂ ਚ ਹੀ ਖਾਓ ਹਾਂ ਕਹਿੰਦੇ ਅੱਜ
ਫਰੂਟ ਜਾ ਹਾਂ ਅੱਜ ਕੱਲ੍ਹ ਤਾਂ ਚੌਵੀ ਮਹੀਨੇ ਬਾਰਾਂ ਮਹੀਨੇ ਮਿਲਦਾ ਹੈ ਹਾਂ ਸਭ ਸਮਾਨ ਮਿਲਦਾ ਮੈਂ ਅੰਬ ਦੇਖੋ ਤੁਹਾਨੂੰ ਨਾ ਨਾ ਪਹਿਲੇ ਨਹੀਂ ਮਿਲਦੀਆਂ ਸੀ ਅੱਜ ਕੱਲ੍ਹ ਸਟੋਰ ਹੋ ਜਾਂਦੀਆਂ ਚੀਜ਼ਾਂ ਸਟੋਰ ਕਰਦਾ
ਉਹਨਾਂ ਨੇ ਸਮਝਾਇਆ ਨਾ ਹਾਂ ਮੈਨੂੰ ਬੜੀ ਵਧੀਆ ਗੱਲ ਲੱਗੀ ਮੈਂ ਚੱਲਦੇ ਫਿਰਦੇ ਸੁਣਦੀ ਪਈ ਸੀ ਬੜੇ ਮੰਨੇ ਉਹ ਭਾਈ ਸਾਹਿਬ ਹੈਗੇ ਆ ਉਹਨਾਂ ਦੀ ਕਥਾ ਲੱਗੀ ਦੀ ਸੀ ਹਾਂ ਤੇ ਬੜੀ ਵਧੀਆ ਗੱਲ ਲੱਗੀ ਮੈਨੂੰ ਮੈਂ ਕਿਹਾ ਵਾਕਿਆ ਇਹ ਗੱਲ ਠੀਕ ਹੈ ਵਿਆਹ ਜਾਈਦਾ ਕਈ ਵਾਰੀ ਸਰਦੀਆਂ ਚ ਉੱਥੇ ਫਰੂਟ ਵਗੈਰਾ ਹੁੰਦੇ ਆ।
ਹਾਂ ਬਿਲਕੁਲ-ਬਿਲਕੁਲ ਵਿਆਹਵਾਂ ਸ਼ਾਦੀਆਂ ਤੇ ਜਾਓਗੇ ਤੇ ਤੁਹਾਨੂੰ ਪੂਰੇ ਸੀਜ਼ਨ ਪੂਰੇ ਫਰੂਟ ਦੀ ਉਹ ਬਣੀ ਦੀ ਹੋਏਗੀ ਪਪੀਤਾ ਵੀ, ਚੀਕੂ ਵੀ ਔਰ ਕੀਵੀ ਪਤਾ ਨੀ ਮਤਲਬ ਆਪਣੇ ਇੰਡੀਆ ਵੀ ਨੇ ਬਾਹਰ ਦੀਆਂ
ਹਾਂ ਬਾਹਰ ਦੇ, ਹਾਂ ਪਰ ਉਹ ਕਹਿੰਦੇ ਉਹਨ ਕੁਦਰਤ ਦੇ ਨਿਯਮ ਦੇ ਅਨੁਸਾਰ ਰਹਿਣਾ ਚਾਹੀਦਾ ਨਾ ਜੋ ਨਿਯਮ ਬਣਿਆ ਦਾ ਉਹਦੇ ਅਨੁਸਾਰ ਆਪਣਾ ਜੀਵਨ ਵੀ ਰੱਖੋ ਅਸੀਂ ਸਾਰਾ ਉਲਟਾ-ਪੁਲਟਾ ਕਰ ਲਿਆ ਤੇ ਤਦ ਈ ਤੇ
ਤੁਹਾਡੀ ਤੇ ਖਰਾਬੀ ਹੋਈ ਤੁਹਾਡੀ ਤੇ ਸਾਰੀ ਚੀਜ਼ਾਂ ਦੀ ਖ਼ਰਾਬੀ ਹੈ ਹਾਂਜੀ ਚਲੋ ਬ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਹਾਂ ਵਧੀਆ ਤੁਸੀਂ ਸਾਨੂੰ ਰੈਸਪੀਆਂ ਦੱਸੀਆਂ ਤੇ ਹੁਣ ਮੈਂ ਜ਼ਰੂਰ ਇਹਨਾਂ ਨੂੰ ਟਰਾਈ ਵੀ ਕਰਨਾ ਏ।
ਚਲੋ ਕਰਨਾ ਫੇਰ ਦੱਸਨਾ।
ਹਾਂ-ਹਾਂ ਚਲੋ ਹਾਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸ ਹਾਂਜੀ ਸਤਿ ਸ਼੍ਰੀ ਕਾਲ ਜੀ, ਸਤਿ ਸ਼੍ਰੀ ਕਾਲ।